ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਬਸ ਵਧੀਆ, ਤੁਸੀਂ ਦੱਸੋ।
ਬਸ, ਵਧੀਆ, ਵਧੀਆ।
ਮੈਂ, ਇਹ ਤੁਹਾਨੂੰ ਯਾਦ ਕਰਦੀ ਪਈ ਸੀ, ਮੈਂ ਕਿਹਾ, ਇੰਨੇ ਦਿਨ ਹੋ ਗਏ ਫੋਨ ਨ ਕੀਤਾ। ਫੋਨ ਕਰਾਂ, ਤੁਹਾਡੇ ਬੱਚਿਆਂ ਦੀ ਵੀ ਛੁੱਟੀਆਂ ਪੈ ਗਈ ਹੋਨੀਆ। ਮੈਂ ਕਿਹਾ, ਆਓ, ਜ਼ਰਾ ਘਰ ਆਓ।
ਬਸ, ਮੈਂ ਓ ਬੈਠ ਕੇ ਪਰੇਸ਼ਾਨ ਹੀ ਹੋਈ ਜਾ ਰਹੀ ਸੀ, ਕਿ ਬੱਚਿਆਂ ਨੂੰ ਬਾਹਰ ਅਸੀਂ ਖੇਲਣਸੀ ਨਹੀਂ ਭੇਜ ਸਕਦੇ।
ਹਮ, ਗਰਮੀ ਬਹੁਤ ਏ।
ਜ ਗਰਮੀ ਬਹੁਤ, ਤੇ ਆ ਘਰ ਪੈ ਕੇ ਫੇਿਰ ਦਿਮਾਗ ਖਾਂਦੇ ਨੇ। ਤੇ, ਮੈਂ ਕਿ ਕਿਹੜੇ ਕਿਹੜੇ ਇੰਡੋਰਸ ਗੇਮ ਘਦੇ ਅੰਦਰ ਕਿਹੜੀ ਕਿਹੜੀ ਗੇਮ ਆਉਣੀ ਚਾਹੀਦੀ ਹੈ ਜੋ ਬੱਚੇ ਖੇਲਣ ਤੇ ਤੋੜ ਫੋੜ ਵੀ ਨਾ ਕਰਨ ਤੇ ਐਸੀ ਕੌਣ-ਕੌਣ ਸੀ। ਗੈਮਸ ਮੈ ਕੁਛ ਹੈ ਕੁਛ,
ਮੈਂ ਹਾਂ ਮੈਂ ਤੇ ਆਪਣੇ ਬੱਚਿਆਂ ਨੂੰ ਬਾ ਕਿ ਮੈਂ ਨਾ ਆਪਦੇ ਬੱਚਿਆਂ ਨੂੰ ਇੱਕਦ ਆਊਡਰ ਗੇਮ ਵੀ ਪਾਇਆ ਤਾਂ ਕਿ ਸ਼ਾਮ ਦੇ ਟਾਈਮ ਤੇ ਬੱਚਾ ਜਾ ਹੀ ਸਕਦਾ ਹੈ, ਹੁਣ ਪੂਰਾ ਦਿਨ ਘਰ ਅਗਰ ਬੱਚਾ ਬੈਠੇਗਾ। ਹੁਣ ਐਨਾ ਦੀ ਛੁੱਟੀਆਂ ਪੂਰੀ ਤੀਹ ਚਾਲੀ ਦਿਨ ਦੀ ਹੈਗੀਆਂ ਹੈ, ਤੇ ਚਾਲੀ ਦਿਨ ਘਰ ਥੋੜ੍ਹੀ ਬਿਠਾਈ ਰੱਖਾਂਗਾ। ਘਰ ਬੈਠ ਕੇ ਤੇ ਫੋਨ ਹੀ ਚਲਾਣਾ ਉਹਨਾਂ ਨੇ ਹ ਔਰ ਫੇਰ ਇੱਕ ਗੇਮ ਖੇਲਣ ਤੋਂ ਬਾਅਦ ਉਹ ਬੋਰ ਹੋ ਜਾਂਦੇ ਆ ਉਸ
ਹੁਣ ਮੈਂ ਆਪਣੇ ਬੇਟੇ ਨੂੰ ਤਾਂ ਚਲੋ ਮੈਂ ਪਾਇਆ ਦੱਸ ਸਵੀਮਿੰਗ ਕਲਾਸ ਉਹਨੂੰ ਏਟੀ ਪਰਸੈਂਟ ਸਵਿਮਿੰਗ ਆ ਗਈ ਹੈ।
ਅੱਛਾ ਕਿੰਨੀ ਫੀਸ ਹੈ, ਤੁਹਾਡੇ ਉੱਥੇ ਸਵਿਮਿੰਗ ਦੀ ਅੱਛਾ ਤੇ ਕੱਪੜੇ ਕੁਪੜੇ ਮਿਲਦੇ ਆ ਨਾਲ,
ਨਹੀਂ ਆਪਣਾ ਲੋ ਤੁਸੀਂ ਆਪਣੇ ਖਰੀਦੋ ਆਪਣੇ ਗੋਗਲ ਲੈਣੀ ਹੈ, ਸਵੀਮਿੰਗ ਹਾਂ ਇੰਨੀ ਨੀ ਲੱਗੀ। ਕਿ ਖਾਸ ਦੋ ਸੌ ਰੁਪਏ ਦੀ ਗੂਗਲ ਹੈ, ਤਿੰਨ ਸੌ ਰੁਪਏ ਦੀ ਕੈਪ ਹੈ, ਔਰ ਇੱਕ ਆਪਣੇ ਅੰਡਰਵੀਅਰਸ ਵਗੈਰਾ ਨੇ ਬਸ ਜਿਵੇ ਕੋਸਟਿਊਮ ਐ ਤੁਸੀਂ ਲੈਣੀ ਲੈਲੇ ਬੋਏ ਦੀ ਤਰਾਂ ਹਾਂਜੀ ਨਿਆਰ ਅਬਾਉਟ ਫਾਈਵ ਟੁ ਸੈਵਨ ਹੰਡਰੇਡ
ਅੱਛਾ, ਔਰ ਮੰਥਲੀ ਫੀਸ ਥਰੀ ਥਊਜੈਂਡ
ਥ੍ਰੀ ਥਾਉਸੰਡ, ਹੁਣ ਇੱਕ ਮਹੀਨਾ ਤਾਂ ਉਹਨੇ ਸਿੱਖ ਲਿਆ। ਪਹਿਲੇ ਤਾਂ ਨਾ ਪੰਦਰਾਂ ਦਿਨ ਤਾਂ ਮੇਰਾ ਬੇਟਾ ਬੜਾ ਰੋਂਦਾ ਸੀ। ਠੀਕ ਹੈ ਇੱਕ ਤੇ ਜਾਨ ਪੂਰੀ ਲੱਗਦੀ ਐ। ਠੀਕ ਹੈ, ਤੇ ਉਹ ਬੋਲ ਨੇ ਆਪਣੀ ਬੋਡੀ ਨੂੰ ਉੱਪਰ ਚੁੱਕੋ ਬਿਲਕੁਲ ਉੱਪਰ ਬਿਲਕੁਲ ਲਾਈਟ ਕਰ ਦੋ ਇਹਨੂੰ ਸਮਝ ਨਹੀਂ ਆਦੀ ਸੀ। ਤੇ ਸਾਨੂੰ ਐ ਲੱਗਦਾ ਏ। ਕਿ ਐ ਆਲਸੀ ਏ ਗਾ ਐ ਸਰੀਰ ਤੋੜਨਾ ਨੀ,
ਹਾਂ।
ਰੋਈ ਚ ਵੜ ਜਾਂਦੇ ਆਂ। ਅਸੀਂ ਐਹ ਵੀ ਨੀ ਕਹਿੰਦੇ ਕਿ ਅਸੀਂ ਬੈਠ ਣਾ ਐ, ਅਸੀਂ ਦੁੱਧ ਪੀਣਾ ਐ, ਅਸੀਂ ਚਾਹ ਪੀਣੀ ਐ, ਸਿੱਧਾ ਕਿਚਨ ਚ ਲੱਗ ਜਾਂਣਾ। ਵੇਖੋ ਮੇਰਾ ਵੀ ਤੇ ਸ਼ਰੀਰ ਐ। ਮੈਂ ਕਿਹਾ ਤੂਸ ਤੂੰ ਲ ਕੀ ਕਿ ਤੂੰ ਜਾ ਰਿਹਾ ਐ। ਤੂੰ ਆਪਣੇ ਘਰਦਿਆਂ ਦੇ ਸਾਮਣੇ ਤੇ ਕੋ ਚਾਹ ਸਕਦੇ ਨੇ ਆਪ ਹੋੜ ਕਰ ਸਕਦੇ ਨੇ ਇੰਨੀ ਫੀਸ। ਫੇਰ ਉਸ ਤੋਂ ਬਾਅਦ, ਫਿਰ ਏਦੀ ਅ ਸਿੱਧਾ ਬਰਗਰ ਦਾ। ਕਿ ਤੈਨੂੰ ਬਰਗਰ ਲੈ ਕੇ ਕੇ ਦਵਾਂਗੇ, ਤੂੰ ਆਪਣੇ ਸ਼ਰੀਰ ਨੂੰ ਉੱਪਰ ਕਰ। ਫਿਰ ਫਿਰ ਪੰਦਰਾਂ ਦਿਨ ਬਾਅਦ ਪੰਦਰਾਂ ਤੋਂ ਵੀਹ ਦਿਨ ਬਾਅਦ ਇੰਨੇ ਫਲੋਟਿੰਗ ਕਰ, ਓਹਨੂੰ ਫਲੋਟਿੰਗ ਕਰਨਾ ਕਹਿੰਦੇ ਨੇ। ਉਹਨੇ ਫਲੋਟਿੰਗ ਕਰਨੀ ਸਿੱਖ ਲਈ ਐ, ਹੁਣ ਓਹ ਇੰਨੀ ਸੋਹਣੀ ਫਲੋਟਿੰਗ ਕਰਦਾ ਐ ਨਾ ਜੀ ਫਸ਼ ਸ਼ ਚੱਲਦੀ ਐ ਨਾ ਪਾਣੀ ਚ, ਐਵੇਂ ਚੱਲਣ ਲੱਗ ਪਿਆ। ਹੁਣ ਬਸ ਹੁਣ ਇਨ ਨਾ ਹੁਣ ਅੱਗੋਂ ਹੱਥ ਤਾਂ ਅੱਗ ਵਾਲੇ ਹੱਥ ਹੁੰਦੇ ਨਾ ਦੋ, ਉਹ ਹੱਥ ਨੂੰ ਐਵੇਂ ਕਰਕੇ ਨਾ, ਉਹ ਕਰਨੀ ਸਿੱਖਣੀ ਐ। ਉਹ ਕੱਲ ਤੋਂ ਸ਼ੁਰੂਆਤ ਹੋ ਗੀ। ਹੁਣ ਪੰਜ ਫੁੱਟ ਪਾਣੀ ਦੇ ਅੰਦਰ ਰਹਿੰਦਾ ਐ ਪੰਜਪਤ ਪੰਜ ਨਈ ਪੰਜ ਮੈਂ ਜ਼ਿਆਦਾ ਬੋਲਤਾ ਥੋੜਾ ਕਟ ਲੇ ਛੇ ਆ ਜਾਏਗਾ।
ਤਾਂ ਵੀ ਬ ਅੱਛਾ ਅੱਛਾ ਤੁਆਡਾ ਹਜੇ ਛੋਟਾ ਉ ਐ। ਕੌਣ ਸੀ ਕਲਾਸ ਇੱਚ ਏ?
ਮੇਰਾ ਬੇਟਾ ਫੋਰਥ ਚ ਐ।
ਹਾਂ ਨਹੀਂ, ਬਹੁਤ ਅੱਛੀ ਗੱਲ ਐ। ਸਵਿਮਿੰਗ ਆਣੀ ਈ ਚਾਈਦੀ ਐ।
ਨਹੀਂ ਨਹੀਂ, ਤੁਸੀਂ ਐਹ ਕੁਛ, ਤੁਸੀਂ ਦੇਖੋ ਤੁਸੀਂ ਉੱਧਰ ਜਾਓ ਸਵੀਮਿੰਗ ਕਲਾਸ ਚ। ਪੰਜ ਪੰਜ ਸਾਲ ਦੇ ਬੱਚੇ ਆ ਰਹੇ ਨੇ। ਅਸੀਂ ਤਾਂ ਫੇਰ ਵੀ ਬੜੇ ਪਿੱਛੇ ਆਂ, ਫੋਰਨ ਚ ਤਾਂ ਡੇਢ ਡੇਢ ਸਾਲ ਦੇ ਬ ਚੇ ਸਿੱਧੇ ਚੁੱਕ ਕੇ ਪਾਣੀ ਚ ਸੁੱਟ ਦਿੰਦੇ ਨੇ। ਕਿਉਂਕਿ ਉਹ ਬੱਚਿਆਂ ਨੂੰ ਹੱਥ ਪੈਰ ਹਿਲਾਣੇ ਆਂਦੇ ਨੇ। ਕਿਉਂਕਿ ਅਸੀਂ ਤਾਂ ਭੁੱਲ ਚੁੱਕੇ ਹੁੰਨੇ ਆਪਣੇ ਹੱਥ ਪੈਰ ਹਿਲਾਣੇ। ਮਤਲਬ ਸਾਨੂੰ ਨੀ ਆਂ ਉਹਨਾਂ ਨੂੰ ਪਤਾ ਹੈ, ਤੇ ਉਹ ਤਾਂ ਇੱਕ ਮਿੰਟ ਚ ਸਿੱਖ ਜਾਂਦੇ ਨੇ ਦਸੀ ਜਾਂਦੇ ਫੋਨ ਨੂੰ ਸਭ ਤੋਂ ਪਹਿਲੇ ਆਪਣੇ ਬੱਚੇ ਨੂੰ ਹਾਂਜੀ ਫੋਨ ਨਾਲ ਸਭ ਤੋਂ ਪਹਿਲਾਂ ਆਪਣੇ ਬੱਚੇ ਨੂੰ ਸਵਿਮ ਕਰਾਉਂਦੇ ਨੇ, ਸਭ ਤੋਂ ਫਸਟ ਉਹਨਾਂ ਦੀ ਇਹੀ ਟ੍ਰੇਨਿਗ ਹੈ, ਸਵੀਮਿੰਗ।
ਅੱਛਾ-ਅੱਛਾ। ਨਹੀਂ ਵਧੀਆ ਏ, ਮੈਂ ਤੇ ਆਪ ਏਥੇ ਪੁ ਪੁੱਛਿਆ ਸੀਂ ਆਪਣੇ ਬੱਚਿਆਂ ਵਾਸਤੇ ਸਵੀਮਿੰਗ ਸਾਡੇ ਉੱਥੇ ਤੇ ਫੀਸ ਹੀ ਇੰਨੀ ਆ ਅੱਠ ਹਜ਼ਾਰ ਰੁਪਏ ਕੁਛ ਫੀਸ ਏ, ਇੱਕ ਬੱਚੇ ਦੀ ਔਰ ਸਾਡੇ ਘਰ ਤੋਂ ਸਾਡੇ ਘਰ ਤੋਂ ਨਾ ਕੋਈ ਕੋਲ ਵੀ ਨੀ, ਸਾਡੇ ਘਰ ਤੋਂ ਵੀ ਜਾ ਕੇ ਅੱਧਾ -ਇੱਕ ਘੰਟਾ ਲੱਗਦਾ ਜਾਣ ਵਿਚ ਤੇ ਉਹਦੇ ਚ ਫੇਰ ਕੁ ਚੁ ਛੋੜਨ ਜਾਓ, ਲੈਣ ਜਾਓ ਉਹ ਵੀ ਫਿਰ ਬਹੁਤ ਜ਼ਿਆਦਾ ਹੋ ਜਾਂਦਾ ਹੈ।
ਓਕੇ, ਨਹੀਂ ਸਾਨੂੰ ਤਾਂ ਪੰਦਰਾਂ ਮਿੰਟ ਤਾਂ ਲੱਗਦੇ ਸ ਲੱਗਦੇ ਹੀ ਹੈ ਪੰਦਰਾਂ ਮਿੰਟ, ਹਾਰਡਲੀ ਟਵੰਟੀ ਤੁਸੀਂ ਲੈ ਜਾਓ, ਬਟ ਅਗਰ ਸਪੀਡ ਚ ਚਲਾਉਣੀ ਹੈ ਤਾਂ ਫਿਫਟੀਨ ਮਿੰਨਟਸ ਮੈਂ ਅਗਰ ਲੈ ਕੇ ਜਾਂਦੀ ਹਾਂ ਅਪਣੇ ਬੇਟੇ ਨੂੰ ਪੰਦਰਾਂ ਮਿੰਟ 'ਚ ਲੈ ਜਾਂਦੀ ਹਾਂ ਪੰਦਰਾਂ ਮਿੰਟ 'ਚ ਲੈ ਆਉਦੀ ਹਾਂ। ਤੇ ਬਸ ਠੀਕ ਹੈ।
ਇਥੇ ਤੇ ਫੀਸ ਹੀ ਇੰਨੀ ਏ, ਤੇ ਮੈਂ ਥ ਬਾਕੀ ਆਪਣੇ ਜੋ ਮੇਰੀ ਲੜਕੀ ਆ ਉਹਨੂੰ ਮੈਂ ਹੁਣ ਮੈਂ ਕਿਹਾ ਚਲ ਛੁੱਟੀਆਂ ਏ ਟਿਊਸ਼ਨ ਜਾਂਦੀ ਆ ਉਹ ਤੇ ਉਹ ਟਿਊਸ਼ਨ ਤੋਂ ਬਾਅਦ ਮੈਂ ਇੱਕ ਕਿ ਡਾਂਸ ਅਕੈਡਮੀ ਜਾ, ਕਿਉਂਕਿ ਉਹਨੂੰ ਨਾ ਡਾਂਸ ਦਾ ਬਹੁਤ ਸ਼ੌੰਕ ਏ।
ਠੀਕ ਹੈ।
ਕਿ ਡਾਂਸ ਅਕੈਡਮੀ ਚਲੀ ਜਾ, ਬਾਕੀ ਹੁਣ ਉਹਦੇ ਵਾਸਤੇ ਉਹਨੂੰ ਟੈਨਿਸ ਖੇਲਣ ਦਾ ਬਹੁਤ ਸ਼ੌਕ ਬੈਡਮਿੰਟਨ, ਤੇ ਮੈਂ ਕਿਹਾ ਬੈਡਮਿੰਟਨ ਵੀ ਉਹਦੇ ਚ ਵੀ ਡਾਂਸ ਕਰਨ ਨਾਲ ਵੀ ਬੋਡੀ ਸਟੈਚੇਬਲ ਹੁੰਦੀ ਹੈ ਹਾਂ
ਏਦਾ ਨਾ ਏਹ ਸੁਖ ਹੈਗਾ ਬੈਡਮਿੰਟਨ ਦਾ ਇਹ ਸੁੱਖ ਹੈਗਾ ਹੈ, ਕਿ ਤੁਹਾਡੇ ਬੱਚੇ ਦੀ ਹਾਈਟ ਵਧੇਗੀ।
ਹਾਂਜੀ। ਬਾਕੀ ਵੈਸੇ ਵੀ, ਹਮ ਇਮਿਊਨਿਟੀ ਵੀ ਸਟਰੋਂਗ ਹੁੰਦੀ। ਏ ਨਾ ਸਭ। ਚੀਜ਼ਾਂ ਨਾਲ ਡਾਂਸ ਕਰਨ ਨਾਲ ਇਹ ਸਭ ਚੀਜ਼ਾਂ ਨਾਲ। ਬਸ ਹੁਣ ਮੈਂ ਕਿਹਾ ਹੁਣ ਇੱਕ ਤੋਂ ਹੀ ਪਾਵਾਂਗੀ, ਹਰ ਇੱਕ ਜਿੱਥੇ ਵੀ ਪਾਨਾ ਏ
ਸਹੀ ਹੈ।
ਫੇਰ ਉਹ ਮੰਥਲੀ ਹੋ ਜਾਏਗੀ ਨਾ।
ਸਹੀ ਹੈ, ਮੇਰੀ ਬੇਟੀ ਫਾਈਵ ਈਅਰਸ ਹੀ ਹੈ, ਹੁਣ ਉਹਦੇ ਅੱਗੇ ਮੈਂ ਤਿੰਨ ਰੱਖੀਆਂ ਨੇ, ਵੈਸੇ ਤਾਂ ਦੋ ਹੀ ਰੱਖੀਆਂ ਨੇ, ਵਨ ਸਕੇਟਿੰਗ ਨਹੀਂ ਥ੍ਰੀ ਵਨ੍ਸ ਸੈਕਿੰਡ ਤਿੰਨ ਸੈਕਿੰਡ ਕਰਾਟੇ ਐਂਡ ਥਰਡ ਡਾਂਸ ਸ, ਹੁਣ ਔ ਕਹਿ ਰੀ ਐ ਮੈਂ ਸਕੈਟਿੰਗ ਸਿੱਖਣੀ ਔ ਸਕੇਟਿੰਗ ਤੋ ਇਹ ਦੇ ਬੋਰ ਰਏ ਐਂ ਸਨੈਟਿੰਗ ਸਿਖਨੀ ਮੈਨੇ ਸਨੈਟਿੰਗ ਅਜੇ ਕਡਨੈ ਬਾਰ ਜਿਸ ਚੀਜ਼ ਚ ਚੀ ਚ ਫੇਰ ਜਿਸ ਚ ਮਰਜ਼ੀ ਚਲੀ ਜਾ ਬਕਾਰ ਵਕ ਬਾਰ ਕੱਢਨੈ ਚਾਏ ਡਾਂਸ ਚ ਚਲੀ ਜਾ ਚਾਏ ਸਕੇ ਟਿੰਗ ਚਲੀ ਜਾਏ ਚਾਏ ਔ ਮਾਰਸ਼ਲ ਆਰਟ ਕਰਾਟੇ ਸਿੱਖ ਲੈ।
ਨਾ ਕੁੱਛ ਤੇ ਆਣਾ ਚਾਹੀਦੈ ਬੱਚੇ ਨੂੰ।
ਹਾਂਜੀ, ਅਰੇ ਮੈਨੂੰ ਉਹਦਾ ਬੜਾ ਸ਼ੌਕ ਐ, ਹਾਰਮੋਨੀਅਮ ਦਾ ਬੋਤ ਸ਼ੌਕ ਮੇਰੇ ਬੇਟੇ ਦੀ ਨਾ ਆਵਾਜ਼ ਬੜੀ ਅੱਛੀ ਏ, ਗਾਣੇ ਬੜੇ ਸੋਹਣੇ ਬੋਲਦੈ ਤੇ ਮੈਨੂੰ ਇਹ ਕਿ ਉਹਨੂੰ ਕੀਰਤਨ, ਕੀਰਤਨ ਬੋਲੇ ਐਕਚੁਲੀ ਨਾ ਮੇਰੇ ਹਸ ਬੈਂਡ ਤੇ ਮੈਨੂੰ ਸਾਨੂੰ ਦੋਨਾ ਨੂੰ ਕੀਰਤਨ ਸੁਣਨ ਦਾ ਬੜਾ ਸ਼ੌਕ ਗੈ। ਤੇ ਅਸੀ ਚਾਹੰਦੇ ਸਾਡਾ ਬੇ ਟਾ ਬੋਲੇ ਤੇ ਹੁਣ ਜਿੰਦ ਕਰਕੇ ਲੈ ਕੇ ਜਾਵਾਂਗੇ ਦੇਖੋ।
ਨਈ ਔ ਫਿਰ ਬੱਚਿਆਂ ਨੂੰ ਨਾ ਥੋੜ ੜਾ ਹੋ ਜਾਂਦਾ ਐ ਕਿ ਤਨ ਵਗੈਰਾ ਦਾ ਕਿਉਂਕਿ ਔ ਬੱ ਚੇ ਦਾ ਇੰਨਾ ਇੰਟਰਸਟ ਨੀ ਹੁੰਦਾ ਨਾ ਜਿਵੇਂ ਬੱਚਿਆਂ ਨੂੰ ਹੁਣ ਖੇਡਣ ਦਾ ਸ਼ੌਕ ਹੁੰਦ
ਹਾਂ ਉਹ ਤਾਂ ਹੈ ਈ, ਐ ਈ ਐ ਤੁਆਨੂੰ ਆਂਦਾ ਹਾਰਮੋਨੀਅਮ?
ਹਾਂਜੀ ਮੈਨੂੰ ਤੇ ਆਂਦੈ ਹਰਮੋਨੀਅਮ। ਮੈਂ ਸਿੱਖਿਆ ਦੈ। ਸਾਡੇ ਉੱਥੇ ਗੁਰਦੁਆਰੇ ਜਦੋਂ ਅਸੀਂ ਛੋਟੇ ਸੀ ਨਾ, ਹਾਂ ਬਿਲਕੁਲ ਆਵਾਂਗੀ। ਕਦੀ ਤੁਹਾਡੇ ਘਰ, ਸਾਡੇ ਇੱਥੇ ਪਹਿਲੇ ਔ ਛੋਟੇ ਹੁੰਦੇ ਨਾ ਮੈਂ ਵੀ ਸਿਖਾਂਦੀ ਸੀ ਔਥੇ ਈ। ਮੈਂ ਲੋਕਲ ਈ ਐ ਨਾ ਤੇ ਸਿਖਾਂਦੀ ਸੀ ਗੁ ਤੇ ਛੋਟੇ ਹੁੰਦੇਆਂ ਅਸੀਂ ਜਾਂਦੇ ਸੀ
ਅੱਛਾ ਜੀ
ਚਲੋ, ਫਿਰ ਠੀਕ ਜੇ ਮੈਂ ਕਰਦੀ ਆ ਫੋਨ ਤੁਹਾਨੂੰ ਥੋੜ੍ਹੀ ਦੇਰ ਤਕ
ਓਕੇ ਠੀਕ ਹੈ ਜੀ, ਓਕੇ ਸਤਿ ਸ਼੍ਰੀ ਅਕਾਲ